ਭਾਜੀ ਕੀ ਹਾਲ ਜੇ, ਵਧੀਆ, ਵਧੀਆ,
ਤੂੰ ਸੁਣਾ ਪ
ਵਧੀਆ, ਵਧੀਆ ਹੋਰ ਕਿੱਥੇ ਘੁੰਮ ਰਹੇ ਔ ਅੱਜ ਕੱਲ
ਬਸ ਪਰਾ ਅੰਮ੍ਰਿਤਸਰ ਆਇਆ ਦਾ ਸੀ।
ਅੱਛਾ, ਅੰਮ੍ਰਿਤਸਰ ਕਦੋਂ ਪਲੇਨ ਬਣਿਆ।
ਆਹ ਸਾਡਾ ਅਸੀਂ ਕੱਲ ਸਵੇਰੇ ਪਾਪਾ ਫੈਕਟਰੀ' ਔ 'ਆਏ ਸੀ। ਤੇ ਮਸ਼ੀਨਰੀ ਖ਼ਰਾਬ ਹੋ ਗਈ ਫੈਕਟਰੀ ਦੀ ਤੇ ਤੇ ਦੋ ਤਿੰਨ ਦਿਨ ਪਾਪਾ ਫਰੀ ਸੀ।
ਅੱਛਾ।
ਹਾਂ ਥੋ ਠੀਕ ਨੀ ਹੋ ਸਕਦੀ ਸੀ ਇੰਨੀ ਛੇਤੀ, ਤੇ ਫੇਰ ਸਾਡਾ ਸਵੇਰੇ ਨੌ ਵਜੇ ਪਲੈਨ ਬਣਿਆ ਕਿ ਚੱਲ ਚੱਲ ਲੈਂਦੇ ਹਾਂ ਫੇਰ ਅਸੀਂ ਹਾਂ ਤੇ ਅਸੀਂ ਤਿਆਰੀ ਤੂਰੀ ਕਰਦੇ ਕਰਦੇ ਗਿਆਰਾਂ ਗਿਆਰਾਂ ਸਵਾ ਗਿਆਰਾਂ ਨਿਕਲ ਗਏ ਸੀ। ਹਾਂ ਜਗਾਦਰੀ ਤੋਂ ਮੈਂ ਮੈਂ ਮੇਰੀ ਮੰਮਾ ਦੀਦੀ ਪਾਪਾ ਫੈਮਲੀ ਆਈ ਸਾਡੀ,
ਅੱਛਾ ਸਾਰੇ, ਸਾਰੇ,
ਹਾਂ ਸਾਰੇ ਆਏ ਆ ਬਾਕੀ ਥੋੜੇ ਦਿਨ ਬਾਅਦ ਫੇਰ ਪਲੈਨ ਬਣਾਵਾਂਗੇ ਦਾਦੀ ਔਰ ਦਾਦੀ ਔਰ ਚਾਚੂ ਨੂੰ ਲੈ ਕੇ ਆਉਣਾ,
ਤੇ ਕਿੱਥੇ ਭੂਆ ਘਰ ਰੁਕਿਆ ਫੇਰ ਆਪਣਾ ਹੋਟਲ ਵਗੈਰਾ ਲਿੱਤਾ,
ਨਹੀਂ ਭੂਆ ਤੇ ਨੀ ਮਾਸੀ ਮੇਰੇ ਇੱਧਰ ਪਰ ਮਾਸੀ ਆਹੋ ਉਹ ਇੰਨਾ ਵੱਡਾ ਘਰ ਨੀ ਹੈ ਮਤਲਬ ਐਵੇਂ ਦੀ ਦਿੱਕਤ ਨੀ ਕਿਸੇ ਨੂੰ ਇੱਥੇ ਸਾਰਾ ਗੜੀ ਸਂਰਾ ਹੈਗੀ ਏ, ਮਤਲਬ ਹਾਂ ਹਾਂ ਪਾਰ ਪਾਰਕਿੰਗ ਦੇ ਸਾਹਮਣੇ ਤੇ ਅਸ ਜੀ ਹਰ ਵਾਰ ਉੱਥੇ ਹੀ ਸਟੇ ਕਰਦੇ, ਦੇ ਹਾ ਮਤਲਬ ਉੱਥੇ ਜੇ ਬੁਕਿੰਗ ਹੁੰਦੀ ਹੈ, ਕਮਰੇ ਦੀ ਤਂਧੀ ਆਂਦੇ ਹਾ ਅਸੀਂ।
ਤੇ ਕੀ ਕਹਿੰਦੇ ਆ ਕਿੱਦਾਂ ਦੇ ਹੈਗੇ ਰੂਮਸ ਵਗੈਰਾ
ਬਾਈ ਬਹੁਤ ਵਧੀਆ ਰੂਮ ਹੈ ਇੱਥੇ ਦੇ ਮਤਲਬ ਕਿ ਮੰਨ ਲੈ ਇਹਦੇ ਇਹਣਾ ਦੀ ਅਗਰ ਬਾਰਾਂ ਸੌ ਰੁਪਏ ਰੇਟ ਹੈ ਨਾ ਕਮਰੇ ਦਾ ਇੱਕ ਤਾਂ ਇੱਥੇ ਨਾ ਕਮਰਾ ਨੀ ਮਿਲਦਾ ਮਤਲਬ ਅਸੀਂ ਨਾ ਇੱਕ ਮਹੀਨੇ ਤੋਂ ਕਮਰਾ ਲੱਭ ਰਹੇ ਹਾਂ। ਪਰ ਸਾਨੂੰ ਕਮਰਾ ਮਿਲ ਨੀ ਰਿਹਾ ਤੇ ਰੇਟ ਤੇ ਫਿਰ ਬਾਰਾਂ ਸੌ ਪਰ ਜਿਹੋ ਜਿਹੇ ਕਮਰੇ ਹੈ ਨਾ, ਸੱਚੀ ਮਤਲਬ ਕਿ ਇੱਥੇ ਅਗਰ ਕੋਈ ਚਾਰ ਹਜ਼ਾਰ ਰੁਪਏ ਮੰਗੇ ਨਾ ਦੇਣ ਨੂੰ ਬੰਦਾ ਤਿਆਰ ਏ, ਕਿਉਂਕਿ ਇੱਕ ਵਹਿਬ ਹੋਗੀ ਗੁਰ ਸਿੱਖ ਫੈਮਿਲੀ ਦੇ ਹੈ ਵੇ ਜਾਣੀ ਕੀ ਗੁਰੂਦੁਆਰੇ ਰਹਿਣ ਦਾ ਵੇ, ਹੋਰ ਬਿਲਕੁਲ ਸਾਫ ਬਿਲਕੁਲ ਹੀ ਸਾਫ ਨੋ ਮੰਜਲੀ ਐ ਇੱਥੇ,
ਦੇਸੀ ਤੇ ਏ ਫੁੱਲ ਏ ਸੀ,
ਫੁਲ ਏ ਸੀ ਮਤਲਬ ਉਹ ਦੂਸਰੇ ਸੈਂਟਰ ਏਸੀ ਲੱਗੇ ਦੇ ਆ ਵਧੀਆ, ਗੱਦੇ ਗੱਦੇ ਏਡੇ ਏਡੇ ਵੱਡੇ ਮਤਲਬ ਕਿ ਔਰ ਦੂਸਰੀ ਗੱਲ ਤੇ ਕਿਸੇ ਨੂੰ ਕਮਰਾ ਫੈਮਲੀ ਨੂੰ ਕਮਰਾ ਦਿੰਦੇ ਸਿਰਫ
ਅੱਛਾ ਮਤਲਬ ਅਗਰ ਅਗਰ ਜੇ ਆਪਾਂ ਫੈਮਿਲੀ ਨਾਲ ਆਉਣਾ ਤੇ ਆਪਾਂ ਇੱਥੇ ਹੀ ਰੁਕੀਏ ਹਨਾ
ਹਾਂ ਹਾਂ ਫੈਮਿਲੀ ਨਾਲ ਆਉਣਾ ਤੇ ਇੱਥੇ ਰੁਕੋ ਜਾਣੀ ਕਿ ਕੋਈ ਜੇ ਮੂੰਹ ਮੁੰਡਾ ਕੁੜੀ ਵੀ ਆਏ ਆ ਤੇ ਪ੍ਰੋਪਰ ਉਹ ਲੈਂਦੇ ਆ ਕਿ ਇੱਕ ਸਬੂਤ ਕੀ ਤੁਸੀਂ ਕ ਮੈਰਿਡ ਹੋ ਜਾਂ ਨਹੀਂ ਹੋ
ਅੱਛਾ ਤੇ ਹੋਰ ਦਰਸ਼ਨ ਵਗੈਰਾ ਹੋ ਗਏ ਵਧੀਆ
ਹਾਂ ਬਸ ਕੱਲ ਇੱਥੇ ਅਸੀਂ ਮਤਲਬ ਮੰਨ ਲੈ ਸਵਾ ਗਿਆਰਾਂ ਨਿਕਲੇ ਸੀ ਘਰੋਂ ਤੇ ਸ਼ਾਮੀ ਇੱਥੇ ਪਹੁੰਚੇ ਆਂ ਛੇ ਵਜੇ ਤੇ ਛੇ ਵਜੇ ਪਹੁੰਚ ਗਏ ਅਸੀਂ ਦਰਬਾਰ ਇੱਥੇ ਰੋਕ ਕੇ ਥੋੜ੍ਹਾ ਬਹੁਤਾ ਵੇ ਮਤਲਬ ਰੈਸਟ ਕਰਕੇ ਰੋਟੀ ਰੋਟੀ ਖਾ ਕੇ ਅਸੀਂ ਦਰਬਾਰ ਸਾਹਿਬ ਚਲੇ ਉਸ ਤੋਂ ਬਾਅਦ ਚਅਸੀਂ ਲਾਈਨ ਚ ਲੱਗੇ ਤੇ ਭੀੜ ਬੋਤ ਸੀ ਲਾਈਨ ਚ ਤੇ ਹਾਂ ਲਾਈਨ ਚੇਡੀ ਪੀੜ ਮਤਲਬ ਸਾਨੂੰ ਸੀ ਕਿ ਅਸੀਂ ਸੁਖਾਸਨ ਦੇਖਣਾ ਸੁਖਾਸਨ ਸਾਹਿਬ ਦੇਖਣਾ ਹੈ, ਪਰ ਸਾਨੂੰ ਪਤਾ ਸੀ ਜਿਸ ਹਿਸਾਬ ਦੀ ਕੋਈ ਕੱਲ ਸੈਟਰਡੇ ਸੀ।
ਤੁਸੀਂ ਅੱਜ ਅੱਜ ਸ ਅੱਜ ਅੱਜ ਸਵੇਰੇ ਆਏਓ, ਫਿਰ ਕੱਲ੍ਹ ਸਵੇਰੇ
ਕੱਲ੍ਹ ਸਵੇਰੇ ਨਿਕਲੇ ਸੀ ਜ ਘਰੋਂ
ਤੇ ਅੱਜ, ਅੱਜ ਸਵੇਰੇ ਪ੍ਰਕਾਸ਼ ਨ ਦੇਖਿਆ।
ਨਹੀਂ ਅੱਜ ਨ ਕੱਲ੍ਹ ਸਵੇਰੇ ਦੇਖਾਂਗੇ ਨਾ, ਕੱਲ੍ਹ ਰਾਤੀ ਅਸੀਂ ਸੁਖਾਸਨ ਸਾਹਿਬ ਦੇਖ ਲਿਆ ਸੀ। ਵਾਪਸੀ ਕੱਲ ਸਵੇਰ ਦੀ ਮਤਲਬ ਉੱਥੋਂ ਹੀ ਦਸ ਗਿਆਰਾਂ ਵਜੇ ਨਿਕਲ ਜਾਂਗੇ।
ਅੱਛਾ ਸਵੇਰੇ ਪ੍ਰਕਾਸ਼, ਪ੍ਰਕਾਸ਼ ਦੇਖ ਕੇ ਫੇਿਰ ਓਦਾਂ ਹੀ ਓਥੋਂ ਵਾਪਸੀ
ਹਾਂ ਓਧਰ ਓਦਾਂ ਵਾਪਸੀ, ਉਹ ਨਾਲੋਂ ਨਾਲ ਨ ਫੇਰ ਕਮਰੇ ਚ ਆ ਜਾਗੇ ਨਾ ਪ੍ਰਕਾਸ਼ ਦੇਖ ਕੇ, ਮਤਲਬ ਪਤਾ ਨੀ ਨਾ, ਹੁਣ ਸਾਰੇ ਜਾ ਹਾਂ।
ਸੋ ਕੇ ਉਹ ਆਪਣੀ ਗੱਡੀ ਯਾਰ, ਆਪਣੀ ਗੱਡੀ ਦਾ ਹੀ ਫਾਇਦਾ ਹੁੰਦਾ, ਜਦੋਂ ਮਰਜ਼ੀ ਬੰਦਾ ਨਿਕਲ ਸਕਦਾ।
ਹਾਂ ਸਹੀ ਗੱਲ ਹੁਣ ਪਤਾ ਨੀ ਸਵੇਰੇ ਕੌਣ ਜਾਏਗਾ, ਮੈਂ ਤੇ ਜਾਣਾ ਹੀ ਮੈਂ ਸੁਖਾਸਨ ਅੱਜ ਨੀ ਘਰ ਦੇ ਗਏ ਰ ਆ ਸੁਖਾਸਨ ਦੇਖਣ, ਪਰ ਮੈਂ ਹੁਣ ਸੁਖਾਸਣ ਦੇਖਣ ਨੀ ਗਿਆ, ਮੈਂ ਸਵੇਰੇ ਤੜਕੇ ਦੇਖਣਾ ਹੀ ਦੇਖਣਾ। ਬਾਕੀ ਕੱਲ ਅਸੀ ਸੁਖਾਸਨ ਸਾਹਿਬ ਦੇਖ ਲਿਆ ਲਾਈਨ ਬੜੀ ਵੱਡੀ ਸੀ- ਸਾਨੂੰ ਪਤਾ ਸੀ ਜੇ ਲਾਈਨ ਚ ਲੱਗ ਗਏ- ਹਾਂ ਮੈਕਡੀ ਗਿਆ ਵਾਂ ਉਥੇ ਭਰਾਵਾਂ ਦੇ ਢਾਬੇ- ਵੀ ਗਿਆ ਵਾ ਹਜੇ ਤੱਕਣ ਤੇ ਗਿਆਨੀ ਦੀ ਲੱਸੀ ਵੀਪੀ ਕੇ ਆਏ ਆ ਹੁਣ ਅੱਜ ਦਾ-
ਰਾਮ ਕੁਲਚੱਲ ਅਰੇ ਰਾਮ ਕੁਲਚੱਲ ਵਾਲ ਲੈ ਜ ਨਾ ਆਪਣੇ ਕਰਦਿਆਂ ਨੂੰ-
ਰਾਮ ਕੁਲਚਾਰ ਹੋ ਆਏ ਹਾਂ ਅਸੀਂ ਅਹ ਸਵੇਰੇ- ਨਾਸ਼ਤਾ ਉੱਥੇ ਕੀਤਾ ਤੇ ਦੁਪੈਰੇ ਭਰਾਵਾਂ ਦੇ ਢਾਬੇ ਗਏ ਸੀ ਤੇ- ਰਾਮ ਕੁਲਚੇ ਆਲੇ ਤੋਂ ਬਾਅਦ ਅਸੀਂ ਲਸੀ ਪੀਣ ਗਏ ਸੀ ਗਿਆਨੀ ਦੀ- ਤੇ ਹਾਂ ਤੇ ਹੁਣ ਰਾਤ- ਨਹੀਂ ਉਹ ਉਹ ਰਿਕਸ਼ਾ ਚ- ਕਾਰ ਤੇ ਅਸੀਂ ਏਦਾਂ ਕਰਦੇ ਹ ਨਾ ਪਾਰਕਿੰਗ ਚਲਾ ਕੇ ਨਾ ਹਾਂ- ਕਿਉਂਕਿ ਥੱਲੇ ਦੇ ਅਸੀ ਦੇ ਚਲਾਨ ਕਟਾਂਦੇ ਰਹਿ ਜਾਂਗੇ ਨਾ ਤੇ ਪੁਲਿਸ ਬੜੀ ਖਤਰਨਾਕ-
ਰ ਆਪਾਂ ਸਵੇਰੇ ਪੰਜੋਗੜਾ ਸਾਹਿਬ ਜਾ ਰਹੇ ਸੀ ਠੀਕ ਹੈ-
ਅੱਛਾ-
ਪਾਪਾ ਦੀ ਇੱਕ ਸੌ ਚਾਰ ਦੀ ਹੈਗੀ ਸੀ ਥੋਡੀ ਸਪੀਡ ਸੋਤ ਉੱਪਰ ਸੀ ਕੋਨੇ ਚ ਖੜੇ ਦੇ ਪੁਲਿਸ ਵਾਲੇ- ਉਹਨੇ ਹੱਥ ਦਿੱਤਾ ਪਾਪਾ ਨੇ ਰੋਕ ਲਈ- ਤੇ ਪਾਪਾ ਚੱਲ ਆਪਾਂ ਨਿਕਲੇ ਬਾਹਰ ਉਹਨੇ ਬਾਹਰ ਬੁਲਾਇਆ ਉਹਨੇ ਪੈਲੇ ਦੇਖਿਆ ਉਹਨੇ ਨਾ ਉਹ ਜ- ਕੈਮਰੇ ਲਾਏ ਹੁੰਦੇ ਨਾ ਕੈਮਰੇ-
ਹਾਂ ਹਾਂ-
ਕਿ ਉਹਨੇ- ਪਾ ਪਾਪਾ ਨੇ ਕਿਹਾ ਕਿ ਸਪੀਡ ਤੇ ਕੱਟੀ ਸੀ ਉਹਨੇ ਕਿਹਾ ਵੀ ਹੁਨੇ ਚੱਕ ਕਰਾਵਾ ਉਹਨੇ ਦਿਖਾਇਆ ਕੋਈ ਇੱਕ ਸੌ ਚਾਰ- ਤੇ ਉਹਨੇ ਦੋ ਹਜ਼ਾਰ ਦਾ ਚਲਾਨ ਲੱਗਾ ਦੋ ਹਜ਼ਾਰ ਦਾ ਉੱਥੇ ਚੈੱਕ ਕੀਤਾ ਕਿ ਪੋਲਿਊਸ਼ਨ ਵੀ ਨਹੀਂ ਹੈ। ਪੋਊ ਵੀ ਪੋਲਿਊਸ਼ਨ ਵੀ। ਐਕਸਪਾਇਰ ਏਦਾ ਸਿੱਧਾ ਬਾਰਾਂ ਹਜ਼ਾਰ ਦਾ ਚਲਾਨ।
ਅੱਛਾ ਤੇ ਭਰਤਾ
ਕਿੱਥੋਂ ਭਰਤਾ ਉਹ ਫੇਰ ਕੱਲ ਹੀ ਗੱਲ ਗੁਲ ਥੋੜੀ ਬੋਤ ਮਤਲਬ ਕਹਿ ਤਾ ਆਪਣੀ ਫੈਮਲੀ ਵਗੈਰਾ ਲੈ ਕੇ, ਏਦਾਂ- ਏਦਾਂ ਬਸ ਫੇਰ ਮੰਨ ਗਿਆ। ਤਿੰਨ ਸੌ ਰੁਪਏ ਪੰਜ ਸੌ ਕਹਿ ਰਹੇ ਸੀ ਤਿੰਨ ਸੌ ਦਿੱਤੇ ਮੈਂ ਨਿਕਲ ਗਏ ਫਿਰ ਉੱਥੋਂ ਹੋਰ ਕੀ।
ਉਹ ਬਸ ਏਦਾਂ ਈ ਆ, ਸਿਸਟਮ। ਪੰਜੋਖੜਾ ਸਾਹਿਬ ਗਏ ਸੀ! ਅੱਛਾ- ਅੱਛਾ ਤੂੰ ਹੋਰ, ਅ ਤੇ ਉਹੀ ਨਾ ਸਪੀਡ ਜਿਆਦਾ ਨਾ, ਪਤਾ ਲੱਗ ਜਾਂਦਾ ਇਹਨਾਂ ਨੂੰ। ਏਧਰ ਵੀ ਮਤਲਬ ਮੰਨ ਲੋ ਰਿਕਸ਼ੇ ਚ ਬਹਿ ਜਾਣਾ ਬੜਾ ਤੰਗ ਕਰ ਰਿਕਸ਼ੇ ਵਾਲਿਆਂ ਨੂੰ ਪੁਛੀਏ ਮਤਲਬ ਕਿ, ਓਸ ਤੇ ਜਾਣਾ ਮਤਲਬ ਪੰਜ ਮਿੰਟ ਦਾ ਰਸਤਾ ਹੁੰਦਾ ਇੱਕ ਘੰਟਾ ਲੱਗ ਜਾਂਦਾ।
ਤੇ ਕਿੰਨੇ ਇਨੇ ਅਰਾਮ ਨਾਲ ਚਲੇ ਤੇ ਉਹ ਗਿਆਨੀ ਤੁਸੀਂ ਨੇ ਕਿੰਨੇ ਪੈਸੇ ਲਿੱਤੇ ਇੱਕ -ਇੱਕ ਬੰਦੇ ਦੇ।
ਇੱਕ ਬੰਦੇ ਦੇ ਨੀ, ਉਹਨੇ ਸੌ ਰੁਪਏ ਲਿੱਤੇ ਸੀ।
ਕਿੰਨੇ-ਕਿੰਨੇ ਬੰਦੇ ਸੀ ਤੁਸੀਂ। ਚਾਰ ਦੇ ਸੌ, ਚਾਰ ਰੁਪਏ ਦੇ ਚਾਰ ਬੰਦੇ ਸੌ ਰੁਪਏ ਦਿੱਤੇ।
ਹਾਂ!
ਉਹ ਭਰਾਵਾ ਆਰਾਮ ਪੈਡੀ ਤੋਂ ਉਹ ਗਿਆਨੀ ਲੱਸੀ, ਆਉਣ ਜਾਣ ਤੇ ਸੌ ਰੁਪਇਆ ਫੇਰ। ਜਾਣ -ਜਾਣ ਦੇ ਆਹੋ ਫੇਰ ਠੀਕ ਏ।
ਹ ਦਸ ਮਿੰਟ ਨਈ-ਨਈ ਪਾਗਲ ਏ, ਉਸ ਤੋਂ ਬਾਅਦ ਅਸੀਂ ਮਸ ਅਸੀ ਘਰ ਗਏ ਸੀ, ਓਥੇ ਸਾਡੇ ਕੋਲ ਲੀਤੇ ਦੋ ਸੌ ਰੁਪਏ। ਉਹ ਕਿਉਂ ਹੈ! ਇੰਨਾ ਦੂਰ ਨਈ ਹੈ, ਪਰ ਰਸਤੇ ਬੰਦ ਸੀ ਸਾਰੇ, ਅੱਜ ਚੁਪੈਹਰਾ ਸਾਹਿਬ ਵੀ ਸੀ ਨਾ। ਫੇਰ ਚੁਪਹਿਰਾ ਸਾਹਿਬ ਕਾਰਨ, ਮਤਲਬ ਕਾਫੀ ਸੰਗਤ ਸੀ।
ਤੁਸੀ ਗਏ ਸੀ ਬਾਬਾ- ਬਾਬਾ ਦੀਪ ਸਿੰਘ ਜੀ ਦੇ ਗਏ ਸੀ।
ਹਾਂ, ਫੇਰ ਸ਼ਹੀਦਾਂ ਦੇ ਵੀ ਅਸੀਂ ਸ਼ਾਮੀ ਗਏ।
ਅੱਜ, ਅੱਛਾ ਸ਼ਾਮੀ ਗਏ ਸੀ, ਸ਼ਾਮੀ ਤੇ ਰਸ਼ ਘੱਟ ਹੋ ਜਾਣਾ ਹਨਾ।
ਹਾਂ- ਹਾਂ ਕਿਉਂ ਫੇਰ, ਸ਼ਾਮੀ ਜਦੋਂ ਸੰਗਤ ਉੱਥੋਂ ਨਿਪਟਦੀ ਹੈ ਨਾ ਪੰਜ ਵਜੇ, ਤੇ ਉਹ ਸਾਰੀ ਸੰਗਤ ਦਰਬਾਰ ਸਾਹਿਬ ਜਾਂਦੀ ਏ, ਇਸ ਟਾਈਮ ਦਰ ਦਰਬਾਰ ਸਾਹਿਬ ਬਹੁਤ ਸੰਗਤ ਏ, ਬੋਤ ਜ਼ਿਆਦਾ! ਹਾਂ, ਤੇ ਇਸ ਲਈ ਉੱਥੇ ਸੰਗਤ ਹੈ ਸੀ, ਲਾਈਨ ਮਤਲਬ ਜਿੰਨੀ ਪਰ ਹੁੰਦੀ ਹੈ ਨਾ, ਅ, ਬਾਹਰ ਦਰਵਾਜੇ ਤੱਕ ਸਾਰੀ ਲਾਈਨ ਸੀ। ਪਰ ਵਾਰੀ ਆ ਗਈ ਸੀ ਜਲਦੀ, ਵਾਰੀ ਤੇ ਆ ਗਈ ਸੀ ਮਤਲਬ, ਉਹ ਰਸ਼ ਨਹੀਂ ਸੀ। ਬਾਕੀ ਇੱਥੇ ਅੱਜ ਸੰਡੇ ਸੀ ਨਾ, ਤੇ ਬੜੇ ਲੰਗਰ ਲੱਗੇ ਦੇ ਸੀ, ਮਤਲਬ ਕਿ, ਹਰ ਸੌ ਮੀਟਰ ਤੇ ਸ਼ਬੀਲ -ਸ਼ਬੀਲ ਤੇ ਸ਼ਬੀਲ ਹੈਗੀ ਸੀ।
ਸਹੀ ਗੱਲ ਆ।
ਹੋਰ ਹਾਂ, ਔਰ ਸਵੇਰ-ਸਵੇਰੇ ਦੀ ਛਬੀਲ ਸ਼ੁਰੂ ਹੋਈ ਵੀ ਸ਼ਾਮ ਤੱਕ!
ਹੋਰ ਜੀ ਹੋਰ- ਹੋਰ ਕਿੱਤੇ ਘੁੰਮਣ ਨਹੀਂ ਆਏ ਅੰਮ੍ਰਿਤਸਰ!
ਅੰਮ੍ਰਿਤਸਰ ਕਿੱਥੇ ਜਾ ਹੁਣ ਕੱਲ੍ਹ ਜਾਵਾਂਗੇ। ਕੱਲ ਜਦੋਂ ਇੱਥੋਂ ਨਿਕਲਾਂਗੇ ਨਾ, ਮੰਨ ਲੈ ਦਸ ਗਿਆਰਾਂ ਵਜੇ ਨਿਕਲੇ। ਤੇ ਰਸਤੇ ਚ ਪਹਿਲੇ ਤੇ ਪਹਿਲੇ ਮੋਲ ਆਉਂਦਾ ਜਾਂ ਉਹ ਆਉਂਦੀ ਜੰਡਿਆਲਾ!
ਪਹਿਲੇ, ਪਹਿਲੇ ਮੇ ਪਹਿਲੇ ਮੋਲ ਆਏਗਾ, ਫੇਰ ਹਵੇਲੀ ਆਏਗੀ।
ਅਸੀਂ ਮੋਲ -ਅਸੀਂ ਮੋਲ ਜਾਵਾਂਗੇ।
ਮੋਲ ਕੀ ਕਹਿੰਦੇ ਜਿਹੜੇ-ਜਿਹੜੇ ਆਪਾਂ ਗਏ ਸੀ, ਉਹੀ ਮੋਲ ਜਾਓਗੇ।
ਹਾਂ ਉਹੀ ਮੋਲ ਵਧੀਆ ਵੈ।
ਅੱਛਾ ਫੇਰ ਮੋਲ ਤੋਂ ਅੱਗੇ ਹਵੇਲੀ- ਹਵੇਲੀ ਜ਼ਰੂਰ ਹੋ ਕੇ ਆਉਣਾ ਯਾਰ!
ਹਵੇਲੀ ਜਾਵਾਂਗੇ, ਵੱਧੀਆ ਏ ਮਤਲਬ ਉੱਥੇ।
ਹਵੇਲੀ ਅੰਦਰ ਮਤਲਬ ਜਿੱਦਾਂ- ਜਿੱਦਾਂ ਅ ਤੁਸੀਂ ਕੁਛ ਖਾਣਾ ਏ ਨਾ ਜੋ ਰੇਟ ਬਾਹਰ ਐ। ਹਨਾ, ਉਹੀ ਰੇਟ ਤੁਸੀ ਇਸ ਵਾਰ ਅੰਦਰ ਹਵੇਲੀ ਦੇ ਅੰਦਰ ਜਾਓ, ਅੰਦਰ ਵੇਖਿਆ ਨਾ ਤੂੰ ਹਵੇਲੀ ਅੰਦਰ।
ਹਾਂ ਗਿਆ ਤਾਂ ਰੋਟੀ ਖਾਧੀ ਸੀ ਅਸੀ।
ਉਹ ਉੱਥੇ ਖਾਣਾ ਯਾਰ ਮਜ਼ਾ ਆਂਦਾ ਕਿ ਰੇਟ ਤੇ ਸੇਮ ਈ ਏ ਜੋ ਅੰਦਰ ਦਾ ਉਹੀ ਬਾਰ ਦਾ
ਓਏ ਅੱਜ ਮੈਂ ਬਿਨਾਂ ਅੰਗੜੀ ਦੇ ਉਰ ਤੇ ਗਿਆ ਸੀ।
ਆਹੋ ਵੇਖਲੀ ਮੈਂ ਸਟੋਰੀ ਤੇਰੀ, ਕਿੱਧਰ ਗਏ ਸੀ। ਕਿੱਥੇ? ਜਿੱਥੇ ਟੇਬਲ ਟੈਨਿਸ ਖੇਲਦਾ ਅੱਛਾ ਅੱਛਾ, ਅੱਛਾ ਅੱਛਾ ਜਿਹੜੀ ਦੁਕਾਨ, ਹਾਂ, ਹਾਂ।
ਹਾਂ, ਹਾਂ। ਮੈਂ ਮੈਂ ਟੀ ਸ਼ਰਟ ਲਿੱਤੀ ਇੱਕ, ਉਹਦੀ ਉਹਦੇ ਬ੍ਰੇਂਡ ਦੀ ਤੇ ਹਾਂ, ਹਾਂ ਉਰੇ ਰਿਪੀਟ ਕਲਟ
ਅੱਛਾ।
ਜੋ ਦ ਨਾਮ ਏ ਨਾ ਦੁਕਾਨ ਦਾ ਉਹੀ ਬ੍ਰੈਂਡ ਦੀ ਟੀ ਸ਼ਰਟ ਐ, ਔਰ ਸ਼ਰਟ ਟੀ ਸ਼ਰਟ ਲਿੱਤੀ। ਪਾਪਾ ਨੇ ਇਤੱਰ ਲਿੱਤਾ। ਇੱਧਰ ਭਰਾਵਾ ਬੜੀ ਬੜਾ ਮਹਿੰਗਾ ਸਮਾਨ ਏ, ਬੜਾ ਮਹਿੰਗਾ ਸਮਾਨ
ਤੇਰੀ ਟੀ ਸ਼ਰਟ ਕਿਨੇ ਦੀ ਏ?
ਟੀ ਸ਼ਰਟ ਹਜ਼ਾਰ ਰੁਪਏ ਦੀ ਸੀ।
ਅੱਛਾ ਔਰ ਇਤਰ?
ਦੀ ਬ੍ਰਾਂਡੇਡ ਆ ਜਾਂਦੀ ਵਧੀਆ।
ਇਤਰ।
ਤੇ ਇੱਤਰ ਤੂੰ, ਤੂੰ ਚੱਲ ਸੋਚ ਕਿੰਨੇ ਦਾ ਆਏਗਾ? ਮੈਂ ਇਨਾ ਦੱਸਦਾ ਓਦੀ ਬੋਟਲ ਬੜੀ ਵਧੀਆ, ਬੋਟਲ ਬਹੁਤ ਵਧੀਆ। ਹੋਰ ਇੱਤਰ ਵੀ ਮਤਲਬ ਕਿ ਉਹ ਅੱਜ ਅਲੱਗ ਈ ਐ ਨਾ ਮਿੱਠਾ, ਨਾ ਖੱਟਾ ਮਤਲਬ ਕਿ ਤੂੰ ਪਹਿਚਾਣ ਅਜੀਬ ਜਿਆ ਈ ਏ ਮਤਲਬ ਬੜੀ ਵਧੀਆ ਫਰੈਗਰੈਂਸ
ਤਿੰਨ ਹਜ਼ਾਰ ਦਾ ਦੋ-ਦੋ ਜਾਂ ਢਾਈ ਹਜ਼ਾਰ ਦਾ।
ਹਾਂ ਬਾਈ ਸੌ ਰੁਪਏ ਦਾ ਇੱਤਰ ਸੀ ਆ ਉਹ।
ਬਸ ਸੀ।
ਹਾਂ ਹੋਰ ਉਸ ਤੋਂ ਇਲਾਵਾ, ਉਸ ਤੋਂ ਇਲਾਵਾ ਤੇਰੇ ਭਰਾ ਨੂੰ ਏ ਗਿਫਟ ਵੀ ਮਿਲਿਆ।
ਕਿ ਬੀਰਾਂ ਵਡੇ ਕੋਲੋ
ਨਾ ਨਾ ਮਾੱਸੜ ਜੀ ਨੇ ਲੈ ਕੇ ਦੇਣਾ ਸੀ ਤੇ ਅੱਧੇ-ਅੱਧੇ ਪੈਹੇ ਤੇ ਆਇਆ ਦੱਸ ਕੀ ਆਇਆ ਹੋਏਗਾ? ਵੋਚ ਲੈ ਕੇ ਦਿੱਤੀ ਫੋਜ਼ਿਲ ਦੀ।
ਕਿਦੀ?
ਫੋਜ਼ਿਲ ਦੀ।
ਅੱਛਾ ਫੋਜ਼ਿਲ ਦੀ ਫੋਜ਼ਿਲ ਦੀ ਅੱਛਾ ਓਕੇ, ਓਕੇ।
ਦੀ ਘੜੀ ਲਿੱਤੀ ਆ ਤੈਨੂੰ ਫੋਟੋ ਭੇਜਦਾ ਹੁਣੇ, ਮਕੈਨੀਕਲ ਵੋਚ ਏ ਆਟੋਮੈਟਿਕ। ਕਿ ਮਤਲਬ
ਅੱਛਾ ਅੱਛਾ ਅੱਛਾ, ਚੱਲ ਵਧੀਆ। ਅਗਲੀ ਅਗਲੀ ਕੋਲ, ਅਗਲੀ ਆਹ ਉਹ ਖ਼ਤਮ ਹੋਣ ਆਲੀ ਆ, ਅਗਲੀ ਕੋਲ ਕ੍ਰਿਕਟ ਦੀ ਕਰਾਂਗੇ। ਠੀਕ ਐ।
ਹਾਂ ਵੈਸੇ ਨਾ ਇੱਕ ਗੱਲ ਦੱਸਾਂ ਹੁਣ ਮੇਰੇ ਮਾਸੜ ਜੀ ਨੇ ਮੈਨੂੰ ਗਿਫਟ ਕਰਨੀ ਸੀ ਪਾਪਾ ਅ ਮਾਸੜ ਜੀ ਦੇ ਦੋਸਤ ਦੀ ਐ ਦੁਕਾਨ। ਤੇ ਉੱਥੇ ਜਦੋਂ ਹਾਂ ਤੇ ਉੱਥੇ ਪਾ ਓ ਜੋ ਵੀ ਸੀ, ਮਤਲਬ ਬੜੇ ਚਿਰ ਤੋਂ ਕਿਆ ਦਾ ਸੀ ਮੈਨੂੰ। ਤੇ ਮੈਂ ਵੀ ਕਿਹ ਰਿਆ ਸੀ ਵੀ ਮੈਂ ਘੜੀ ਲੈਣੀ ਐ ਤੇ ਉਹਨਾਂ ਨੇ ਤੇ ਉਹਨਾਂ ਨੇ ਤੇ ਜਾਣੀ ਕਿ ਅਸੀਂ ਕੈ ਤੇ ਪੰਜ-ਛੇ ਹਜ਼ਾਰ ਰੁਪਏ ਦੀ ਘੜੀ ਲੈ ਦੇਣਗੇ ਪਰ ਫੇਰ ਉਸ ਤੋਂ ਬਾਅਦ ਜਾਣੇ ਕੇ ਘੜੀ ਜਿਹੜੀ ਆਈ ਪਸੰਦ ਮਹਿੰਗੀ ਆਈ ਫੇਰ ਇਹ ਸਮਝੌ ਤੇ ਉਨੇ ਲੈਤੀ ਸਾਰਿਆਂ ਨੇ ਪਾਪਾ ਨੇ ਪਾਪਾ ਨੇ ਪੈਸੇ ਪਾਏ ਵਿੱਚ ਮੰਮੀ ਨੇ ਦੇ ਤੇ ਤੇ ਮੇਰੇ ਕੋਲ ਵੀ ਹੈ ਸੀ ਮੇਰੇ ਕੋਲ ਹੈ ਸੀ ਅਠਾਰਾਂ ਸੌ ਰੁਪਏ।
ਬਸ ਠੀਕ ਆ ਫੇਰ ਹੋਰ ਕੀ ਏ। ਚੱਲ ਵਧੀਆ ਕਿਹੜੀ -ਕਿਹੜੀ ਮਤਲਬ ਕਿੱਦਾਂ ਦੀ ਹੈ ਮਤਲਬ ਅ ਟੱਚ ਵੱਧ ਜੀ ਐ?
ਨਈ ਨਈ। ਮਕੈਨੀਕਲ ਵੋਚ ਏ ਮਕੈਨੀਕਲ -ਮਕੈਨੀਕਲ ਮਤਲਬ ਓਦੇ ਅੰਦਰ ਦਾ ਉਸ ਅੰਦਰ ਦਿਖਦਾ ਹੈ ਸਾਰਾ।
ਹਾਂ ਓਹੀ ਚੀਜ਼ ਮੈਂ ਤਾਂ ਅੰਦਰ ਚੀਜ਼ੇ ਵੀ ਘੁੰਮਦੀ ਐ ਇਹ ਚੀਜ਼ ਹੋ
ਹਾਂ ਹਾਂ ਹਾਂ ਹਾਂ। ਤੇ ਓਹੀ ਪਿੱਛੇ ਔਰ ਓਟੋਮੈਟਿਕ ਐ ਮਤਲਬ
ਤੇਂ ਤੈਨ ਮਿੰਟਸ ਹੋ ਗਏ ਹੁਣ ਦੂਜੀੇ ਕਰਨੀ ਐ।
ਠੀਕ ਏ ਚੱਲ ਠੀਕ ਹੈ ਫੇਰ ਮਿਲਦੇ ਆ ਕੱਲ
ਓਕੇ ਓਕੇ ਬਾਏ ਬ੍ਰਦਰ।